ਹੈਲੋ, ਸਸ਼ ਕ ਸਸ ਸ਼੍ਰੀ ਕਾਲ ਜੀ, ਕੀ ਹਾਲ ਚਾਲ ਨੇ ਤੁਆਡੇ? ਹਾਂਜੀ, ਕੀ ਕਰਦੇ ਪਏ ਸੀ ਤੁਸੀਂ?
ਬਸ ਕੁਛ ਨੀ, ਫ੍ਰੀ ਸੀ ਵੇਲੇ।
ਹਾਂਜੀ। ਹੋਰ ਕੱਲ ਸਾਡੇ ਏਧਰ ਤੇ ਇੱਕ ਪ੍ਰੋਗਰਾਮ ਲੱਗੇਆ ਹੋਏਆ ਸੀ ਸਾਡੇ ਵਿਰਸੇ ਦਾ।
ਅੱਛਾ ਜੀ।
ਹਾਂਜੀ ਹੁਨ ਤੁਆਨੂੰ ਪਤਾ ਈ ਐ ਜਿਵੇਂ ਸਾਡੇ ਐਥੇ ਹੁਨ ਸਾਡਾ ਵੀਰ ਵਿਰਸਾ ਪਿੱਛੇ ਹੋਂਦਾ ਜਾ ਰਯਾ ਸਾਡਾ, ਹੈਨਾ ਪੰਜਾਬੀ ਕਲਚਰ ਪੂਰਾ ਪਿੱਛੇ ਹੋਂਦਾ ਜਾ ਰਯਾ। ਤੇ ਓਨਾਂ ਨੇ ਲਗਾਏਆ ਸੀ ਕਿ ਜਿਦੇ ਵਿੱਚ ਬੱਚੇ ਪਾਰਟੀਸਪੇਟ ਕਰਨ। ਹਨਾ, ਪੰਜਾਬੀ ਸੂਟ ਪਾ ਕੇ ਆਣ। ਹੋਰ ਵੀ ਚੀਜ਼ਾਂ ਜਿਵੇਂ ਸਾਡੀਆਂ ਪੁਰਾਣੀਆ ਭੰਗੜਾ ਹੋ ਗਯਾ। ਸਾਡਾ ਫੂਡ ਜੋ ਫੇਵਰੇਟ ਹੋਂਦਾ ਐ, ਬੱਚੇਆਂ ਨੂੰ ਨਈ ਪਤਾ ਹੋਂਦਾ। ਕਿ ਜਿਵੇਂ ਸਾਡੇ ਐਥੇ ਲੱਸੀ ਹੋ ਗੀ, ਮੱਕੀ ਦੀ ਸਾਗ ਰੋਟੀ ਸਭ। ਹਨਾ ਹੋ ਗਯਾ ਤੇ ਐ ਸਭ ਸਾਡਾ ਫੇ ਫੇਮਸ ਚੀਜ਼ਾਂ ਨੇ ਜੋ ਸਭ ਨੂੰ ਪਤਾ ਐ। ਕਿ ਸਾਡੇ ਪੰਜਾਬੀਆਂ ਵਿੱਚ ਕੀ ਫੇਮਸ ਹੋਂਦਾ ਐ। ਤੇ ਅੱਜ ਕੱਲ੍ ਦੇ ਬੱਚੇ ਜੱਦ ਆਪਾਂ ਪੀੜ੍ਹੀਆਂ ਨੂੰ ਦਿਖਾਵਾਂਗੇ ਈ ਨਈ ਕੋਈ ਚੀਜ਼ ਤੇ ਓਨਾਂ ਨੂੰ ਕਿਵੇਂ ਪਤਾ ਲੱਗੇਗਾ।
ਜੀ ਬਿਲਕੁਲ।
ਹੁਣ ਸਾਡੇ ਪੰਜਾਬ
ਜੇ ਆਪਾਂ ਬੱਚੇਆਂ ਨੂੰ ਸਿਖਾਵਾਂਗੇ ਨਾ ਵੀ ਨੌਲੇਜ ਦੇਵਾਂਗੇ ਏ ਚੀਜ਼ਾਂ ਬਾਰੇ ਫੇਰ ਹੀ ਓਹੋ
ਸਈ ਗੱਲ ਆ, ਹਾਂਜੀ ਕਿਉਂਕਿ ਓਨਾਂ ਨੇ ਤੇ ਓਈ ਫੋਲੋ ਕਰਨਾ ਜੋ ਓਨਾਂ ਨੇ ਦੇਖਣਾ ਐ, ਹੁਨ ਟੀਵੀ ਵਿੱਚ ਤੇ ਓਨਾਂ ਨੇ ਦੇਖਣਾ ਐ ਕਿ ਕੁੜੀਆਂ ਮੁੰਡੇ ਹੁਨ ਟਰੈਂਡਿੰਗ ਕੱਪੜੇ ਪਾਂਦੇ ਨੇ। ਹੈਨਾ ਹੁਨ ਮੋਲ ਵਿੱਚ ਵੀ ਓਹੀ ਕੱਪੜੇ ਮਿਲਦੇ ਨੇ ਹੁਨ ਤੁਆਨੂੰ ਪਤਾ ਸੂਟ ਦੀਆਂ ਦੁਕਾਨਾਂ ਨਾ ਘੱਟ ਟ ਹੋ ਗੀਆਂ ਨੇ ਹੈਨਾ ਸੂਟ ਲੱਭਣੇ ਔਖੇ ਹੋ ਜਾਂਦੇ ਨੇ। ਹੋਰ ਕੁੜੀਆਂ ਪਾਣਾ ਵੀ ਣੀ ਚਾਂਦੀਆਂ ਨੇ ਓਨਾਂ ਨੂੰ ਕੈਂਦੇ ਮਮਾ ਗਰਮੀ ਲੱਗਦੀ ਐ ਏ ਸਾਨੂੰ ਬੜਾ ਅਜੀਬ ਲੱਗਦਾ ਐ। ਹਾਂਜੀ, ਐਹੀ ਚੀਜ਼ ਹੁੰਦੀ ਐ, ਹਨਾ ਤੇ ਬੱਚੇਆਂ ਨੂੰ ਤੇ ਆਦਤ ਪਵਾਣੀ ਪੈਂਦੀ ਏ ਹੁਨ ਮਾਵਾਂ ਅਗਰ ਮਾਂ ਪਿਓ ਨਈ ਕਰਨਗੇ, ਨਈ ਪਾਨਗੇ ਸਾਡੇ ਵਿਰਸੇ ਨੂੰ ਨਈ ਫੋਲੋ ਕਰਨਗੇ, ਸਾਡੇ ਕਲਚਰ ਨੂੰ ਤੇ ਬੱਚੇ ਕਿੱਥੋਂ ਕਰਨਗੇ। ਐ
ਹਾਂਜੀ ਮੰਨ ਲਓ ਵੀ ਪਹਰਾਵਾ ਹੋ ਗਿਆ ਨਾ, ਬੱਚੇ ਪ ਤਾਂ ਅੱਜ ਕੱਲ੍ ਤਾਂ ਮੋਡਰਨ ਹੋ ਗਯਾ। ਪੰਜਾਬੀ ਪਹਰਾਵਾ, ਪੰਜਾਬੀ ਬੋਲੀ ਬੋਹਤ ਘੱਟ ਲੋਕੀ ਬੋਲਦੇ ਨੇਗੇ।
ਸਈ ਗੱਲ ਐ, ਸਈ ਗੱਲ ਆ। ਪਸ ਪਸੰਦ ਸਭ ਨੂੰ ਹੈ ਪੰਜਾਬੀ ਗਾਣੇ ਵੀ ਸਭ ਨੇ ਪੰਜਾਬੀ ਚ ਹੀ ਸੁਨਨੇ ਨੇ ਬਟ ਲੋਕ ਕਾਂ ਨੂੰ ਸਮਝ ਨੀ ਆਂਦੀ। ਹੁਣ ਕੈ ਦੋ ਲਿਖਣ ਵਾਸਤੇ ਤੇ ਓ ਤੇ ਓਨਾਂ ਨੂੰ ਬਿਲਕੁਲ ਹੀ ਨੀ ਆਂਦਾ, ਓਹ ਵੱਡੇ ਵੱਡੇਆਂ ਨੂੰ ਵੀ ਪੰਜਾਬੀ ਲਿਖਣੀ ਨਾ ਆਂਦੀ, ਓ ਕੈਣਗੇ ਹਾਂ
ਪੜ੍ਹਨੀ ਵੀ ਨੀ ਆਂਦੀ ਲੋਕਾਂ ਨੂੰ ਵਿੱਚ ਤਾਂ ਪੰਜਾਬੀ ਓਹੀ ਗੱਲ ਐ ਜੀ ਹੁਨ
ਸਈ ਗੱਲ ਆ ਪੜ੍ਹਨੀ ਲਿਖਣੀ, ਇੰਗਲਿਸ਼ ਤੇ ਕੰਪਲਸਰੀ ਕਰ ਦਿੱਤੀ ਗਈ ਐ, ਪੰਜਾਬੀ ਨੂੰ ਤੇ ਕਿੱਥੇ ਕੰਪਲਸਰੀ ਬੋਹਤ ਘੱਟ ਜਗ੍ਹਾ ਐ ਸੋਚੋ ਸਾਡੇ ਪੰਜਾਬ ਵਿੱਚ ਵੀ, ਸਕੂਲਾਂ ਵਿੱਚ ਪੰਜਾਬੀ ਕੰਪਲਸਰੀ ਨਈ ਹੈਗੀ ਐ। ਹਰ ਏਕ ਸਕੂਲ ਵਿੱਚ
ਹੂੰ, ਬਿਲਕੁਲ।
ਐ ਸਰਕਾਰ ਨੂੰ ਕਰਨਾ ਚਾਈਦਾ ਐ ਕਿ ਅਗਰ ਪੰਜਾਬੀ ਨੂੰ ਵਧਾਣਾ ਐ, ਮਾਂ ਬੋਲੀ ਨੂੰ ਅੱਗੇ ਵਧਾਣਾ ਐ ਤੇ ਸਾਨੂੰ ਓ ਓਨੂੰ ਅੱਗੇ ਕਰਨਾ ਪਏਗਾ। ਉਹਨੂੰ ਫੋਲੋ ਕਰਨਾ ਪਏਗਾ ਉਹ ਚੀਜ਼ ਹਾਂਜੀ ਪਰ ਅਹ ਸਾਡੇ ਇੱਥੇ ਤੇ ਹਰ ਸਮਰ ਵਿੱਚ ਹਰ ਗਰਮੀਆਂ ਵਿੱਚ ਕੈਂਪ ਲੱਗਦੇ ਨੇ, ਤੇ ਇੱਥੇ ਆਂਦੇ ਨੇ ਪੰਜਾਹ ਬੱਚੇ ਆ ਜਾਂਦੇ ਨੇ। ਤੇ ਬੱਚਿਆਂ ਨੂੰ ਆਪਾਂ ਪੜ੍ਹਾਨੇ ਆ ਸਿੱਖਾਨੇ ਆ, ਕੀਰਤਨ ਸਿੱਖਾਨੇ ਆ। ਸਭ ਕੁਛ ਸਿਖਾਨੇ ਆ ਉੱਥੇ ਹੋਰ ਬੱਚੇ ਕਰਦੇ ਵੀ ਨੇ ਬੜੇ ਚਾਅ ਨਾਲ ਕਿਉਂਕਿ ਬ ਉਹਨੂੰ ਸ਼ੌਕ ਹੁੰਦਾ ਐ ਕਿਉਂਕਿ ਉਹਨਾਂ ਦੇ ਘਰੇ ਓਦਾ ਜਿਹਾ ਮਾਹੌਲ ਨੀ ਐ। ਗੁਰਦੁਆਰਿਆਂ ਵਿੱਚ ਵੀ ਕੋਈ ਨੀ ਸਿਖਾਦਾ। ਉਥੇ ਪਾਠ ਕੀਰਤਨ ਤੇ ਹੁੰਦਾ ਐ ਪਰ ਕੋਈ ਸਿਖਾਣਾ ਨੀ ਚਾਹਦਾ। ਨਾ ਨਾਹੀ ਜੋ ਕਮੇਟੀ ਵਾਲੇ ਨੇ ਉਹ ਉਹ ਨਾ ਕੋ ਉਪਰਾਲਾ ਕਰਦੇ ਨੇ। ਪਰ ਕੰਪੀਟੀਸ਼ਨ ਸਾਡੇ ਇੱਥੇ ਬਥੇਰੇ ਹੁੰਦੇ ਨੇ ਸਾਰੇ ਲੋਕਾਂ ਵਾਸਤੇ ਹੁੰਦੇ ਨੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਤਾਂ ਓਏ
ਹਾਂਜੀ ਹੂੰ ਬਿਲਕੁਲ ਹੂੰ,
ਸਾਹ ਵੱਧਦਾ ਐ ਕਿ ਚਲੋ ਸਾਨੂੰ ਕਰਨਾ ਐ ਚਲੋ ਨਈ ਵੀ ਆਂਦਾ ਆਪਾਂ ਸਿੱਖਾਂਗੇ। ਔਰ ਇੱਕ ਵਾਰ ਸਿੱਖ ਗਏ ਬੱਚੇ ਤੇ ਫਿਰ ਉਹਨਾਂ ਦੇ ਪੇਰੈਂਟਸ ਨੂੰ ਵੀ ਲੱਗਤਾ ਏ ਚਲੋ ਬੱਚੇ ਸਿੱਖ ਗਏ ਨੇ ਤੇ ਸਾਨੂੰ ਵੀ ਸਿੱਖ ਲੈਣਾ ਚਾਈਦਾ ਐ। ਹਾਂਜੀ ਇਹੀ ਚੀਜ਼ ਹੈਗੀ ਐ ਹੁਣ ਐ ਇੱਥੇ ਮਤਲਬ ਕਿ ਧੀਰੇ ਧੀਰੇ ਹੁਣ ਲੋਕ ਜਾਗਰੂਕ ਹੋ ਰਹੇ ਨੇ ਕਿ ਹਾਂ ਪੰਜਾਬੀ ਮਾਂ ਬੋਲੀ ਉਹਨੂੰ ਸਾਨੂੰ ਭੁਲਾਣਾ ਨੀ ਐ।
ਬਿਲਕੁਲ ਜੀ ਬਿਲਕੁਲ ਹੂੰ,
ਹਾਂਜੀ ਪਰ ਬੋਲਣੀ ਚਲੋ ਠੀਕ ਐ ਜਿਹਨੂੰ ਨੀ ਬੋਲਣੀ ਆਦੀ ਐਵੇ ਬੋਲਣ ਚ ਤਾਂ ਲੋਕ ਕਿਤੇ ਬ ਸੁਣ ਸੁਣ ਕੇ ਵੀ ਬੋਲ ਲੈਂਦੇ ਨੇ, ਬਟ ਮੇਨ ਗੱਲ ਐ ਜਦ ਪੜ੍ਹਨ ਦੀ ਕਿਉਂਕਿ ਜਦ ਸਾਨੂੰ ਪੰਜਾਬੀ ਪੜ੍ਹਨੀ ਨੀ ਆਏਗੀ। ਪਾਠ ਕਿਵੇਂ ਕਰਾਂਗੇ ਹਨਾ, ਹੋਰ ਹ ਹੋਰ ਵੀ ਚੀਜ਼ਾਂ ਹੁੰਦੀਆਂ ਨੇ। ਜਿਵੇਂ ਹੁਣ ਕਿਤੇ ਘੁੰਮਣ ਗਏ ਆ ਉੱਥੇ ਸਾਨੂੰ ਇਤਿਹਾਸ ਪੜ੍ਹਨਾ ਉਹਨੂੰ ਹਰ ਚੀਜ਼ ਤਾਂ ਪੰਜਾਬੀ 'ਚ ਲਿਖੀ ਹੁੰਦੀ ਐ। ਸਾਨੂੰ ਆਏਗਾ ਈ ਨੀ ਤੇ ਆਪਾਂ ਕਿਵੇਂ ਸਮਝਾਂਗੇ।
ਬਿਲਕੁਲ ਬਿਲਕੁਲ ਜੀ ਹਾਂਜੀ।
ਬਟ ਹੁਣ ਇੱਕ ਇਹ ਵੀ ਚੀਜ਼ ਐ। ਜਦ ਤੋਂ ਫੋਨ ਆ ਗਏ ਨੇ ਲੋਕੀ ਉਹਨੂੰ ਟਰਾਂਸਲੇਟ ਕਰ ਲੈਂਦੇ ਨੇ ਉਹਨਾਂ ਨੂੰ ਜ਼ਰੂਰਤ ਹੀ ਨੀ ਲੱਗਦੀ ਕਿ
ਹਾਂ ਪੰਜਾਬੀ ਪੜ੍ਹਨ ਦੀ ਬਸ ਹਾਂ ਬਿਲਕੁਲ
ਗੱਲ ਐ ਉਹ ਤੁਰੰਤ ਟਰਾਂਸਲੇਟ ਕਰ ਹਿੰਦੀ ਚ ਕਰ ਲੈਣਗੇ ਉਹਨੂੰ ਪੰਜਾਬੀ ਇੰਗਲਿਸ਼ ਚ ਕਰ ਲੈਣਗੇ ਤੇ ਉਹਨਾਂ ਨੂੰ ਲੱਗਦਾ ਚਲੋ ਕੰਮ ਤੇ ਸਾਡਾ ਹੋ ਈ ਰਿਆ ਐ ਨਾ
ਬਿਲਕੁਲ ਜੀ ਬਿਲਕੁਲ ਪੰਜਾਬੀ ਬਹੁਤ ਘੱਟ ਗੀ।
ਸਈ ਗੱਲ ਐ।
ਹੂੰ ਆਪਣੇ ਸ ਬੋਲੀ ਅਲੋਪ ਹੁੰਦੀ ਜਾਂਦੀ ਐ ਪੰਜਾਬੀ
ਸਹੀ ਗੱਲ ਆ ਸਹੀ ਗੱਲ ਆ ਪਰ ਇਹ ਕਿ ਹੁਣ ਅੱਜ ਕੱਲ੍ਹ ਜਿਵੇਂ ਇਸ ਅ ਟੀਵੀ ਵਿੱਚ ਹੁਣ ਦੇਖਿਆ ਜਾਏ ਡਾਂਸ ਭੰਗੜਾ ਜੋ ਹੈ। ਉਹਨੂੰ ਵਧਾਇਆ ਗਿਆ ਐ ਕਿ ਸਾਡਾ ਇਹ ਵੀ ਡਾਂਸ ਹੁੰਦਾ ਐ ਹੁਣ ਜਿਵੇਂ ਗਤਕਾਂ ਨੂੰ ਵੀ ਵਧਾਇਆ ਗਿਆ ਐ। ਕਿ ਗਤਕਾ ਪਰ ਖੇਡਦਾ ਈ ਨੀ ਕੋਈ ਦੇਖ ਸਾਨੂੰ ਤੇ ਉਹੀ ਲੋਕੀ ਹੁੰਦੇ ਨੇ ਬਸ ਤਿੰਨ ਚਾਰ ਲੋਕੀ ਜਿਹਨਾਂ ਆਂਦਾ ਐ। ਪਹਿਲਾਂ ਤਾਂ ਹੁੰਦੇ ਸੀ, ਵੱਡੇ ਵੱਡੇ ਲੋਕ ਹੁੰਦੇ ਸੀ ਬਜ਼ੁਰਗ ਹੁੰਦੇ ਸੀ ਜੋ ਗਤਕਾ ਖੇਡਦੇ ਸੀ ਸਿਖਾਦੇ ਸੀ। ਅੱਜ ਕੱਲ ਤਾਂ ਸਿਰਫ ਚਾਰ ਪੰਜ ਗਿਣੇ ਚੁਣੇ ਲੋਕ ਹੁੰਦੇ ਨੇ ਪੂਰੇ ਮਹੱਲੇ 'ਚ
ਹਾਂਜੀ,
ਤੇ ਇਹ ਜਦ ਹੋਰ ਹੋਰ ਕੁੜੀਆਂ ਨੂੰ ਤੇ ਕੋਈ ਅੱਗੇ ਵਧਾਂਦੇ ਨੀ ਕੋਈ ਨਾ ਸਿਖਾਦਾ ਐ ਨਾ ਅੱਗੇ ਵਧਣ ਦਿੰਦਾ। ਕਹਿੰਦੇ ਨੇ ਕੁੜੀਏ ਕੀ ਕਰਨਾ ਇਹਨੇ, ਮੁੰਡਿਆਂ ਨੂੰ ਸਿਖਾਓ। ਐ ਮੁੰਡੇ ਹੀ ਅੱਗੇ ਵੱਧਦੇ ਨੇ ਏਸ ਫੀਲਡ ਵਿੱਚ ਜੋ ਗਤਕੇ ਵਾਲੀ ਫੀਲਡ ਹੈਗੀ ਐ। ਮੈਪ ਐਪ ਅਪਣੀ ਸੇਫਟੀ ਵਾਸਤੇ ਹੁੰਦਾਐ। ਐ ਨੀ ਕਿ ਕੋਈ ਕੁੜੀ ਸਿੱਖੇ ਯਾ ਮੁੰਡਾ ਸਿੱਖੇ ਦੋਨਾਂ ਵਾਸਤੇ ਜਰੂਰੀ ਐ।
ਹੂੰ।
ਹਾਂਜੀ, ਐਸ ਲੀ ਸਾਡੇ ਲੋਕਾਂ ਨੂੰ ਐ ਚੀਜ਼ ਸਮਝਣੀ ਚਾਈਦੀ ਏ ਵੱਡੇਆਂ ਨੂੰ ਵੀ। ਕਿ ਓਨਾਂ ਹੀ ਕੁੜੀ ਨੂੰ ਵੀ ਓ ਚੀਜ਼ ਸਿਖਾਣੀ ਚਾਈਦੀ ਏ ਕਿ ਪੈਲੇ ਦੇ ਜ਼ਮਾਨੇ ਚ ਸਾਡੀਆਂ ਜਿੰਨੇ ਵੀ ਓ ਹੋਏ ਨੇ ਹੈਨਾ। ਅ ਮਾਤਾਵਾਂ ਹੋਈਆਂ ਨੇ ਓਨਾਂ ਸਭ ਨੂੰ ਵੀ ਸ਼ਸਤਰ ਰੱਖਦੇ ਸੀ। ਓਨਾਂ ਨੂੰ ਸ਼ਸਤਰ ਪਤਾ ਹੁੰਦਾ ਸੀ ਕਿ ਸ਼ਸਤਰ ਨਾਲ ਕਿਵੇਂ ਲੜਨਾ ਹੈ ਕਿਵੇਂ, ਕਦੀ ਅਪਣੇ ਉੱਤੇ ਕੋਈ ਪ੍ਰੋਬਲਮ ਆ ਜੇ ਤੇ ਕਿਵੇਂ ਲੜਨਾ ਐ।
ਹਾਂ ਬਿਲਕੁਲ ਬਿਲਕੁਲ। ਸਾਰਾ ਕੁੱਛ ਕੈਆ ਜਾਂਦਾ ਏਨਾਂ ਬੱਚਗਆਂ ਨੂੰ ਓਨਾਂ ਨੂੰ ਮਤਲਬ ਪੂਰੀ ਓ ਸਕੈ ਸਿਖਲਾਈ ਦਿੱਤੀ ਜਾਂਦੀ ਸੀ ਓਨਾਂ ਬਾਰੇ ਇਤਿਹਾਸ ਬਾਰੇ ਲਾ ਲਓ। ਪਹਰਾਵਾ ਵੀ ਓਨਾਂ ਦਾ ਦੇਸੀ ਹੁੰਦਾ ਸੀਗਾ। ਪੰਜਾਬੀ ਹੁੰਦਾ ਸੀਗਾ।
ਹਾਂ
ਹੁਨ ਅੱਜ-ਕੱਲ ਪੱਗਾਂ ਪੱਗਾਂ ਜਿਵੇਂ ਬਨਦੇ ਨੇ ਲੋਕੀ ਛੋਟੀ ਮੋਟੀ ਦਸਤਾਰ ਬਣ ਕੇ ਚਲੇ ਜਾਣਗੇ। ਤੇ ਪੱਗ ਦਾ ਵੀ ਇਤਿਹਾਸ ਬੜਾ ਮਹ ਮਹਾਨ ਐ। ਅਗਰ ਤੁਸੀ ਪੱਗ ਬਨ ਕੇ ਜਾਓਗੇ ਤੁਆਡੀ ਤੋ ਅਲੱਗ ਈ ਸ਼ਾਨ ਹੋਏਗੀ। ਲੋਕਾਂ ਨੂੰ ਦੂਰ ਤੋਂ ਈ ਪਤਾ ਲੱਗ ਜਾਏਗਾ ਕਿ ਹਾਂ ਸਿੱਖ ਹੈਗਾ ਐ, ਸਰਦਾਰ ਹੈਗਾ। ਲੋਕੀਂ ਲੋਕੀ ਬੱਚੇ ਅੱਜ ਕੱਲ ਟੋਪੀ ਪਾ ਕੇ ਚਲੇ ਜਾਂਦੇ ਨੇ ਜੂੜਾ ਐਵੇਂ ਕਰਕੇ। ਰੁਮਾਲ ਬੰਨ ਲੈਂਦੇ ਨੇ। ਤੇ ਏਦੇ ਨਾਲ ਤੇ ਸਾਡਾ ਫੇਰ ਪੇਚਾਨ ਈ ਨੀ ਹੁੰਦੀ ਨਾ ਸਾਡੀ।
ਬਿਲਕੁਲ ਜੀ ਬਿਲਕੁਲ। ਹਾਂ ਹਾਂ ਇਸ ਚੀਜ ਦਾ ਵੀ ਬੋਤ ਜਾਦੇ ਹਵਾ ਹੂੰ।
ਜਾਨਗੇ ਨਾ ਮੌਡਰਨ ਹੋਨ ਦੀ ਕੋਸ਼ਿਸ਼ ਕਰਨਗੇ ਉਹਨਾਂ ਸਾਡੇ ਵਿਰਸੇ ਤੋਂ ਦੂਰ ਹੁੰਦੇ ਜਾਣਗੇ।
ਬਿਲਕੁਲ ਜੀ ਬਿਲਕੁਲ।
ਮੌਡਰਨ ਹੋਵੋ, ਐ ਗੱਲ ਨੀ ਜਮਾਨੇ ਨਾਲ ਤੇ ਚੱਲਨਾ ਪੈਂਦਾ ਐ। ਕੱਪੜੇ ਤੁਸੀ ਜਿਦਾਂ ਜਿਵੇਂ ਪਾਓ ਬਟ ਜਾ ਤੁਸੀ ਕਿਸੀ ਅ ਧਾਰਮਿਕ ਜਗਾ ਜਾ ਰੇ ਓ ਤਾਂ ਤੁਆਨੂੰ ਦੇਖਨਾ ਚਾਈਦਾ ਐ ਕਿ ਆਪਾਂ ਕਿਵੇਂ ਜੇ ਕੱਪੜੇ ਪਾ ਰੇ ਆਂ। ਕਿਉਂਕਿ ਓਥੇ ਸਾਡੇ ਬੱਚੇ ਵੀ ਆਂਦੇ ਨੇ ਬੱਚੇ ਸਾਨੂੰ ਦੇਖ ਕੇ ਓਈ ਫੌਲੋ ਕਰਨਗੇ। ਅਗਰ ਆਪਾਂ ਬੱਚੇਆਂ ਨੂੰ ਕੁੜਤਾ ਪਜਾਮਾ ਪਵਾ ਰੇ ਆਂ। ਤੇ ਕੱਲ ਨੂੰ ਬੱਚਾ ਕਏਗਾ ਨਈ ਮੈਂ ਨੀ ਪਾਣਾ ਕਿਉਂਕਿ ਸਾਰੇ ਲੋਗੀ ਤੇ ਓਥੇ ਜੀਨਸ ਟੋਪ ਪਾ ਕੇ ਆਂਦੇ ਨੇ ਓਥੇ ਤੇ ਸਭ ਟੀ ਸ਼ਰਟ ਪਾ ਕੇ ਆਂਦੇ ਨੇ ਮੈਂ ਕਓਂ ਕੁੜਤਾ ਪਜ਼ਾਮਾ ਪਾਵਾਂ।
ਹਾਂਜੀ।
ਐਸ ਲੇ ਬ
ਏਈ ਗੱਲ ਆ। ਬੱਚੇ ਵੀ ਓਹ ਕਰਦੇ ਨਾ ਫੇਰ ਬੱਚੇ ਵੀ ਓ ਚੀਜ ਨੂੰ ਅਨਫੌਲੋ ਕਰ ਜੇ ਆਪਾਂ ਓਨਾਂ ਦਾ ਸਿਖਿਆਵਾਂਗੇ ਨੀ ਕੁੱਝ। ਜੇ ਆਪਾਂ ਬੱਚੇਆਂ ਨੂੰ ਪ੍ਰੇਰਤ ਕਰਾਂਗੇ। ਆਪ ਪਾਵਾਂਗੇ ਬਚੇਆਂ ਨੂੰ ਵੀ, ਬੱਚੇ ਵੀ ਫੇਰ ਓਈ
ਸਈ ਗੱਲ ਐ, ਸਈ ਗੱਲ ਐ, ਸਈ ਗੱਲ ਐ, ਹਾਂਜੀ। ਐਸੇ ਲਈ ਬਸ ਬੱਚੇਆਂ ਨੂੰ ਸਿਖਾਣਾ, ਅਗਲੀ ਪੀੜ੍ਹੀ ਨੂੰ ਸਿਖਾਣਾ ਐ ਤੇ ਸਾਨੂੰ ਵੀ ਓ ਚੀਜ਼ਾਂ ਨਾ ਕਦੀ ਕਦੀ ਤੇ ਫੌਲੋ ਕਰਨੀਆਂ ਈ ਪੈਨਗੀਆਂ।
ਹਾਂਜੀ।
ਜਬ ਤੇ ਇਮਪੌਟੈਟ ਅਗਰ ਪਾਠ ਕਰਾਂਗੇ ਤੇ ਓਈ ਬੱਚੇ ਸਿੱਖਣਗੇ ਕਿਉਂਕਿ ਗੁਰਬਾਣੀ ਤੇ ਸਾਡੇ ਲਈ ਸਭ ਤੋਂ ਜਾਦਾ ਜਰੂਰੀ ਐ। ਓ ਕਰਾਂਗੇ ਤਾਂ ਹੀ ਸਾਡੇ ਵਿੱਚ ਸਾਰਾ ਕੁੱਛ ਆਏਗਾ ਸਾਰੇ ਗੁਣ ਆਣਗੇ। ਤਾਂਈ ਸਾਡੇ ਵਿੱਚ ਹਿੰਮਤ ਆਏਗੀ ਹਰ ਕੰਮ ਕਰਨ ਦੀ ਤੇ ਆ ਤੇ ਬੱਚੇਆਂ ਨੂੰ ਬਚਪਨ ਤੋ ਨੀ ਜਾਏਗਾ ਓਨਾਂ ਨੂੰ ਸਾਨੂੰ ਸਿਖਾਨਾ ਪਏਗਾ, ਬੁਲਵਾਨਾ ਪਏਗਾ, ਸੁਨਾਨਾ ਪਏਗਾ। ਓਨਾਂ ਦੇ ਨਾਲ ਕਰਵਾਨਾ ਪਏਗਾ ਤਾਂਹੀ ਓ ਸਿੱਖਨਗੇ।
ਤਾਂਹੀ ਓ ਚੀਜ਼ ਵੱਲ ਜਾਨਗੇ।
ਸਈ ਗੱਲ ਐ ਹਾਂਜੀ ਤਾਂਈ ਗੁਰ ਜਿਵੇਂ ਹੁਨ ਅੱਜ-ਕੱਲ ਗੁਰਦੁਆਰੇ ਵਿੱਚ ਗ੍ਰੰਥੀ ਸੈਬ ਨੀ ਹੁੰਦੇ। ਓ ਕੀ ਕੈਂਦੇ ਨੇ ਓਨਾਂ ਨੂੰ ਅਗਰ ਸਾਡੇ ਏਥੇ ਲੱਬਨਾ ਪਏ ਸਾਨੂੰ ਕਓ ਇੱਕ ਮ੍ਹੀਨਾ ਲੱਗ ਜਾਏ ਇੱਕ ਕ ਅੱਛੇ ਗ੍ਰੰਥੀ ਨੂੰ ਲੱਬਨ ਤੇ ਕਿਓਂਕਿ ਅੱਜ-ਕੱਲ ਕੋਈ ਐਸ ਫ਼ੀਲਡ ਚ ਆਪਨੇ ਬੱਚੇਆਂ ਨੂੰ ਭੇਜ ਈ ਨੀ ਰਿਆ ਕੋਈ। ਤੇ ਓਥੇ ਕੈਂਦੇ ਨੇ ਕਮਾਈ ਨਈ ਐ ਕਮਾਈ ਏਸ ਲਈ ਨਈਂ ਐ ਕਿਓਂਕਿ ਜਿੰਨਾ ਵੀ ਸੰਗਤ ਪੈਸਾ ਦਿੰਦੀ ਏ ਓ ਲੋਕੀ ਲੋਕ ਖਰਚ ਦਿੰਦੇ ਨੇ ਏਦਾ ਮਤਲਬ ਕੰਸਟਰਕਸ਼ਨ ਵਿੱਚ ਖਰਚ ਦਿੰਦੇ ਨੇ ਬਿਲਡਿੰਗ ਬਨਾ ਦੇਨੇ ਨੇ। ਪਰ ਜੋ ਮੇਨ ਐਥੇ ਹੈਗੇ ਨੇ ਸੇਵਾਦਾਰ ਓਨਾਂ ਨੂੰ ਤੇ ਤੁਸੀਂ ਘੱਟ ਤੋਂ ਘੱਟ ਐਨੀ ਇਨਕਮ ਦਓ ਕੇ ਓ ਆਪਨੇ ਘਰ ਚਲਾ ਪ
ਹਾਂ ਵੀ ਆਵਦਾ ਕਾਰੋਬਾਰ ਚੱਲ ਸਕੇ ਓਨਾਂ ਦਾ, ਬਿਲਕੁਲ।
ਤਾਂ ਨਈ ਤੇ ਓਨਾਂ ਨੇ ਤੇ ਫਿਰ ਆਪਨੇ ਬੱਚਿਆਂ ਨੂੰ ਉਸ ਬੰਨੇ ਲਗਾਨਾ ਈ ਨੀ ਐ ਓ ਕੈਨਗੇ ਤੁਸੀਂ ਬੇਟਾ ਪੜ ਕੇ ਕੁਛ ਹੋਰ ਬਨੋ। ਤਆਨੂੰ ਗ੍ਰੰਥੀ ਕਿਓਂ ਬਨਨਾ। ਤੁਆਨੂੰ ਐਸ ਫੀਲਡ ਚ ਜਾਨਾ ਈ ਨਈ ਚਾਈਦਾ, ਪਰ ਅੱਜ-ਕੱਲ ਹੁਨ ਦੇਖੋ ਤੁਸੀਂ ਜਿਵੇਂ ਅੱਜ-ਕੱਲ ਐਨੇ ਵੱ ਵੱਡੇ-ਵੱਡੇ ਕੀਰਤਨੀਏ ਹੋ ਰਏ ਨੇ ਓ ਤਾਂ ਪੂਰੇ ਵਲਡ ਚ ਜਾ ਰਏ ਨੇ, ਆਪਨੀ ਸਿੱਖੀ ਨੂੰ ਏਨਾਂ ਵਦੀ ਵਦਾ ਰਏ ਨੇ ਆਪਨੇ-ਆਪਨੇ ਵਿਰਸੇ ਨੂੰ ਆਪਨੇ ਪੰਜਾਬੀ-ਪੰਜਾਬੀ ਨੂੰ ਏਨਾ ਵਦਾ ਰਏ ਨੇ, ਸਬ ਓਨਾਂ ਦਾ ਏਨਾ ਸਤਿ ਕਾਰ ਕਰਦੇ ਨੇ, ਕਿਓਂਕਿ ਓਨਾਂ ਨੇ ਓਸ ਚੀਜ਼ ਨੂੰ ਅੱਗੇ ਵਦਾਇਆ ਇੱਕ ਜਗਾ ਨੀ ਟਿੱਕੇ ਰਏ ਓ।
ਬਿਲਕੁਲ-ਬਿਲਕੁਲ, ਹੂੰ-ਹੂੰ ਸਿੱਖੀ ਨਾਲ ਜੋੜ ਦੇ ਨੇ ਆਪਨੇ ਬੱਚੇਆਂ ਨੂੰ
ਓਨਾਂ ਨੇ ਸਿੱਖੀ ਦਾ ਪੂਰਾ ਪਰਚਾਰ ਕੀ ਤਾ ਅਗਰ ਤੁਆਨੂੰ ਕੋਈ ਚੀਜ਼ ਦਾ ਪਰਚਾਰ ਕਰਨਾ ਤਾਂ ਤੁਸੀਂ ਹਰ ਜਗਾ ਜਾ ਕੇ ਕਰੋਗੇ ਨਾ ਘਰੇ ਬੈਠੇ-ਬੈਠੇ ਥੋੜਾ ਨਾ ਕਰੋਗੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਬਸ ਐਹੀ ਚੀਜ਼ ਹੈਗੀ ਕੇ ਸਾਨੂੰ ਸਾਡੇ ਵਿਰਸੇ ਨੂੰ ਸਾਡਾ ਕਲਚਰ ਜੋ ਹੈ ਓਨੂੰ ਵਧਾ ਨਾ ਹੀ ਚਾਹੀਦਾ ਐ, ਚਾਹੇ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਵਦਾਈਏ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਪੋਸਟ ਪਾਓ ਸੌ ਬੰਦਾ ਦੇਖੇਗਾ ਬਟ ਓ ਸੌ ਬੰਦੇ ਵਿੱਚੋਂ ਕੋਈ ਇੱਕ ਤੇ ਫੋਲੋ ਕਰੇਗਾ ਨਾ ਐ ਸੋਚ। ਸੋਸ਼, ਸਈ ਕੋਈ ਇੱਕ ਬੰਦਾ ਵੀ ਅਗਰ ਓ ਗੱਲ ਮੰਨ ਲਏਗਾ ਤੇ ਓ ਅੱਗੇ ਚਾਰ-ਚਾਰ ਲੋਕਾਂ ਨੂੰ ਦੱਸੇਗਾ। ਐਸ ਕਰਕੇ ਸਾਡੀ ਗੱਲ ਵਦੇਗੀ। ਹਾਂਜੀ ਜਿਵੇਂ ਹੁਨ ਕੋਈ ਸਾਡੇ ਵਿਰਸੇ ਦੀ ਮੂਵੀ ਆਂਦੀ ਐ, ਓਨੂੰ ਬੈਨ ਕਰ ਦਿੰਦੀ ਐ ਸਰਕਾਰ। ਪਰ ਕੋਈ ਰੋਕ ਨੀ ਸਕਦਾ ਓ ਮੂਵੀ ਹੁਨ ਹਰ ਜਗਾ ਪੌਂਚ ਚੁੱਕੀ ਐ।
ਬਿਲਕੁਲ ਜੀ ਬਿਲਕੁਲ।
ਸਾਰੇ ਲੋਕ ਜੋ ਜਿਨੂੰ ਜਿੰਨਾ ਰੋਕਨ ਦੀ ਕੋਸ਼ਿਸ਼ ਕਰੋਗੇ ਓ ਓਨਾ ਹੀ ਵਦੇਗਾ।
ਹੁਨ ਨੀਂ ਵੱਦਦੀ ਹਾਂਜੀ-ਹਾਂਜੀ
ਸਈ ਗੱਲ ਐ। ਏਸ ਲਈ ਸਰਕਾਰ ਨੂੰ ਵੀ ਸਮਜਨਾ ਚਾਈਦਾ ਓ-ਓ ਪੰਜਾ ਪੰਜਾਬੀ ਲੋਕਾਂ ਨੂੰ ਥੱਲੇ ਕਰਦੀ ਰੈਂਦੀ ਐ ਸਰਕਾਰ।
ਬਿਲਕੁਲ ਜੀ ਬਿਲਕੁਲ।
ਹਾਂਜੀ, ਚੰਗਾ ਜੀ ਬਹੋਤ ਵਦੀਆ ਲੱਗੇਆ ਤੁਆਡੇ ਨਾਲ ਗੱਲ ਕਰ
ਓਕੇ ਜੀ ਓਕੇ ਸਸ ਰੀ ਕਾਲ।
ਸਸਰੀ ਕਾਲ।
ਸਸਰੀ ਕਾਲ।